ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਆਵਾਜ਼ ਆ ਰਹੀ ਹੈ।
ਹੈਲੋ
ਹੈਲੋ ਆਵਾਜ਼ ਆ ਰਹੀ ਹੈ ਮੇਰੀ।
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਮੈਡਮ ਜੀ ਕੀ ਕਰਦੇ ਹੋ? ਹੈਲੋ ਹਾਂਜੀ।
ਬ ਕੀ ਹਾਲ ਜੀ ਤੁਹਾਡਾ
ਮੈਂ ਪੁੱਛਿਆ ਆਵਾਜ਼ ਆ ਰਹੀ ਹੈ ਕਿਆ ਆਪਕ ਮੈਂ ਹਮਾਰੀ?
ਆ ਰ ਹੈਲੋ।
ਹੋਰ ਕੀ ਕਰਦੇ ਹੋ ਕੀ ਕਰਦੇ ਹੋ।
ਇਹੀਓ ਘਰ ਦਾ ਕੰਮ ਕਰਕੇ।
ਅੱਛਾ ਖਾਣਾ ਖਾ ਲਿਆ?
ਹਾਂ ਤੁਸੀਂ ਕੀ ਕਰਦੇ
ਮੈਂ ਤਾਂ ਫਰੀ ਹੈਗੀ ਹਾਂ ਕੁੱਝ ਨਹੀਂ ਕਰਦੀ ਬਸ ਥੋੜ੍ਹੀ ਜਿਹੀ ਪੜ੍ਹਾਈ ਕਰਨੀ ਆ।
ਹਮ ਹੋਰ ਸੁਣਾਓ ਖਰੇ ਵਧੀਆ ਸਭ?
ਹੈਲੋ ਮੈਂ ਘਰ ਦਾ ਕੰਮ ਕਰ ਲਿਆ ਅਜੇ। ਹੈਲੋ। ਹੈਲੋ। ਹੈਲੋ। ਹੈਲੋ।